ਹ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਸ ਰੀਆ ਕਾਲ ਜੀ।
ਕਿੱਦਾਂ ਤੁਸੀਂ ਕਿੱਦਾਂ ਓ ਤੁਸੀਂ?
ਹੈਲੋ ਹੈਲੋ ਹਾਂਜੀ, ਉਹ ਤੇਰੀ ਆਵਾਜ਼ ਈ ਨੀ ਆਰੀ ਬਿਲਕੁਲ ਵੀ।
ਬਾਹਰ ਆ ਕੇ ਗੱਲ ਕਰੋ।
ਹੈਂ
ਸਭ ਰਿਕਾਰਡ ਔ ਰਿਹਾ ਇਸ ਮੇਂ, ਇੱਕ ਤੋ ਪਤਾ ਨੀ ਕਿਆ ਕਰ ਰਏ ਓ।
ਉਧਰ ਜਾਉ ਬਾਹਰ। ਹੈਲੋ ਹੈਲੋ ਹੈਲੋ
ਹੈਲੋ
ਹਾਂਜੀ, ਸਸ ਰੀਆ ਕਾਲ ਜੀ।
ਸਸ ਰੀਆ ਕਾਲ।
ਤੁਸੀਂ ਥੋੜ੍ਹਾ ਜ਼ੋਰ ਦੀ ਬੋਲੋ, ਮੈਨੂੰ ਸੁਣਾਈ ਨੀ ਦਿੰਦੀ ਤੁਹਾਡੀ ਆਵਾਜ਼।
ਸਸ ਰੀਆ ਕਾਲ ਜੀ, ਸਸ ਰੀਆ ਕਾਲ।
ਹਾਂਜੀ, ਕਿੱਦਾਂ ਓ?
ਮੈਂ ਠੀਕ ਆਂ, ਤੁਸੀਂ ਸੁਣਾਓ
ਅਸੀਂ ਵੀ ਠੀਕ ਆ, ਤੁਸੀਂ ਸੁਣਾਓ, ਤੁਸੀਂ ਵਧੀਆ।
ਵਧੀਆ-ਵਧੀਆ।
ਹੋਰ ਕੀ ਕਰਦੇ ਉਹ ਅੱਜ-ਕੱਲ੍ਹ ਥੋੜਾ ਨਾ ਤਬੀਅਤ ਜ਼ਰਾ ਏਸ ਤਰ੍ਹਾਂ ਈ ਚੱਲਦੀ ਪਈ ਏ।
ਕੀ ਹੋ ਗਿਆ?
ਬੁਖਾਰ ਜਿਹਾ ਚੜ੍ਹ ਗਿਆ ਸੀ। ਫੇਰ ਦਵਾਈ ਦਵੁਈ ਲਿੱਤੀ, ਡਾਕਟਰ ਨੇ ਕਿਹਾ ਬੈੱਡ ਰੈਸਟ ਕਰੋ ਥੋੜਾ।
ਓ‌ਹੋ! ਕੀ ਪ੍ਰੋਬਲਮ ਕੀ ਹੋਈ ਸੀ?
ਪਤਾ ਨੀ ਕੀ ਹੋ ਗਿਆ, ਇੱਕ ਦਮ ਨਾਲ ਨਾ ਵੀਕਨੈਸ ਆ ਗਈ। ਉਹ ਕਹਿੰਦਾ ਬਲੱਡ ਦੀ ਕਮੀ ਹੋ ਗਈ ਏ, ਤੇ ਮੈਂ ਕਹ ਚਲੋ ਠੀਕ ਏ ਫੇਰ, ਆਵਾਂਗੀ ਅੱਜ ਆਵਾਂਗੀ ਗੁਰਦੁਆਰੇ।
ਅੱਛਾ ਆ ਜਾਵੋਗੇ।
ਅੱਜ ਸੁਖਮਨੀ ਸਾਹਿਬ ਦਾ ਪਾਠ ਹੈਗਾ ਨਾ ਗੁਰਦਆਰੇ।
ਹਾਂਜੀ ਹਾਂਜੀ, ਮੈਂ ਤਾਂ ਨਿਆ- ਨਿਆ ਹੀ ਸ਼ੁਰੂ ਕੀਤ ਪਤਾ ਐ ਹੁਣੇ, ਤੇ ਮੈਨੂੰ ਤਾਂ ਜ਼ਾਦਾ ਪਤਾ ਨਹੀਂ ਉਹਦੇ ਬਾਰੇ ਚ
ਗੁਰਦੁਆਰੇ ਦੇ ਬਾਰੇ ਮੇਂ
ਗੁਰਦੁਆਰੇ ਬਾਰੇ ਚ ਵੀ, ਔਰ ਸੁਖਮਨੀ ਸਾਹਿਬ ਦੇ ਪਾਠ ਦੇ ਬਾਰੇ ਵਿੱਚ ਵੀ।
ਤਾਂ ਕੀ ਹੋ ਗਿਆ ਮੈਂ ਦੱਸ ਦਵਾਂਗੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛੋ ਮੇਰੇ ਕੋ ਤੋਂ।
ਕੀ ਕੀ ਹੁੰਂਦਾ ਹੈ ਕੈਸੇ ਕੈਸੇ ਬੋਲਦੇ ਆ? ਉਹ ਆਂਟੀ ਏ ਬੜਾ ਟੋਕਦੀ ਏ।
ਆਂਟੀਆਂ ਟੋਕਦੀਆਂ- ਆਂਟੀਆਂ ਟੋਕਦੀਆਂ ਤਾਂ ਕਰਕੇ ਨਾ ਕਿਉਂਕਿ ਐ ਤੁਹਾਡਾ ਕੀ ਨਾਂ ਐ, ਇਹਦੇ ਚ ਨਾ ਮਾਤਰਾ ਦੀ ਗ਼ਲਤੀ ਨੀ ਹੋਣੀ ਚਾਹੀਦੀ। ਜਿੱਧਰ ਜਿਸ ਜਿ ਜਿਸ ਤਰ੍ਹਾਂ ਹੁਣ ਪੁੱਠੀ ਉਹ ਉਲਟੀ ਮਾਤਰਾ ਆ ਗਈ ਏ। ਤੁਸੀਂ ਉਹਨੂੰ ਜ ਜਿਹੜੀ ਛੋਟੀ ਈ ਦੀ ਮਾਤਰਾ ਆਗੀ ਏ, ਉਹ ਨੀ ਪੜ੍ਹਨੀ।
ਹੁਣ
ਪੜ੍ਹਨਾ ਈ ਨੀ ਅਸ਼ਟਪਦੀ, ਇੱਕ ਤੋਂ ਲੈ ਕੇ ਚੌਵੀ ਤੱਕ ਅਸ਼ਟਪਦੀਆਂ ਹੁੰਦੀਆਂ ਨੇ।
ਦਾਤਨ ਜੀ।
ਤੇ ਤੁਸੀਂ ਸਿੱਧਾ-ਸਿੱਧਾ ਪੜ੍ਹਨੇ, ਹੈਲੋ ਮੇਰੀ ਆਵਾਜ਼ ਆ ਰੀ ਐ ਤੁਹਾਨੂੰ?
ਆਂਦੀ ਪਈ ਆਂਦੀ ਪਈ।
ਹਾਂਜੀ ਤੁਸੀਂ ਹਾਂਜੀ ਹਾਂਜੀ ਬੋਲਦੇ ਰਹੋ ਨਾ ਤਾਂ ਕਿ ਮੈਨੂੰ ਪਤਾ ਲੱਗੇ ਤੁਸੀਂ- ਫੋਨ ਤੇ ਕਾਲ ਤੇ ਹੈਗੇ ਏ ਹੋ। ਤੇ ਉਹ ਕੀ ਨਾ ਸੁਖਮਨੀ ਸਾਹਿਬ ਦਾ ਪਾਠ ਜਿਸ ਤਰ੍ਹਾਂ ਸ਼ੁਰੂ ਹੋਇਆ- ਪਹਿਲੇ ਸ਼ਲੋਕ ਹੁੰਦਾ ਐ ਫਿਰ ਉਹਦੇ ਬਾਅਦ ਅਸ਼ਟਪਧੀ ਪੜੀ ਜਾਂਦੀ ਐ, ਫਿਰ ਇੱਕ ਸਲੋਕ ਆਂਦਾ- ਫੇਰ ਦੂਸਰੇ ਬੰਦੇ ਦੀ ਵਾਰੀ ਆਂਦੀ ਏ, ਬਸ ਐ ਕਿ ਉਹ ਧਿਆਨ ਰੱਖ- ਨਾਂ ਔਂਦਾ ਵੈਸੇ ਤਾਂ ਗੁਟਕਾ ਸਾਹਿਬ ਜੀ ਜਿਹੜੇ ਹੁੰਦੇ ਨੇ ਉਹ ਹਿੰਦੀ ਔਰ ਪੰਜਾਬੀ ਦੋਨੋ ਹੁੰਦੇ ਨੇ। ਤੁਸੀਂ ਪੜ੍ਹ ਸਕਦੇ ਹੋ, ਹਿੰਦੀ ਵਾਲਾ ਲੈ ਕੇ ਪੜ੍ਹ ਸਕਦੇ ਹੋ ਲੇਕਿਨ ਜੇ ਤੁਹਾਨੂੰ- ਕੋਈ ਟੋਕਦਾ ਹੈ ਨਾ ਤਾਂ ਵਧੀਆ ਗੱਲ ਐ, ਤੁਹਾਡੇ ਤੋਂ ਫੇਰ ਗਲ- ਪੀਣੀ ਹੋਏਗੀ ਦੁਬਾਰਾ। ਤੁਸੀਂ ਹੌਲੇ ਹੌਲੇ ਪੜ੍ਹਨਾ ਸ਼ੁਰੂ ਕਰੋ ਤੁਸੀਂ ਜਲਦੀ ਜਲਦੀ ਨਾ ਪੜ੍ਹਿਆ ਕਰੋ ਪੜ੍ਹਿਆ ਕਰੋ ਹਲੇ। ਹਲੇ ਆਰਾਮ ਨਾਲ ਪੜ੍ਹੋ ਕੋਈ ਗੱਲ ਨੀ ਘਰ- ਕੋਸ਼ਿਸ਼ ਕਰਿਆ ਕਰੋ ਪੜ੍ਹਨ ਦੀ, ਫਿਰ ਉਹਦੇ ਬਾਅਦ ਆਨੰਦ ਸਾਹਿਬ ਦਾ- ਪਾਠ ਹੁੰਦਾ ਐ ਸ਼ਬਦ ਬਾਣੀ ਪੜ੍ਹੀ ਜਾਂਦੀ ਏ ਉਹਦੇ ਬਾਅਦ ਫਿਰ ਅਰਦਾਸ- ਹੁੰਦੀ ਏ, ਫਿਰ ਪ੍ਰਸ਼ਾਦਾ ਵੰਡ ਵੰਡਿਆ ਵੰਡਿਆ ਜਾਂਦਾ ਐ। ਫ਼ਿਰ ਉਹਦੇ ਬਾਅਦ ਆਪਣਾ ਆਪਣਾ- ਘਰ ਆ ਜਾਓ। ਹਾਂ ਐ ਇਹ ਕਿ ਦੋ ਘੰਟੇ ਦਾ ਟਾਈਮ ਚਾਹੀਦਾ ਐ ਇਹਦੇ ਵਾਸਤੇ।
ਹਾਂਜੀ। ਅ ਸੇਵਾ ਦਾ ਕੀ ਐ?
ਸੇਵਾ ਹੈ ਜਿਸ ਤਰ੍ਹਾਂ ਤੁਸੀਂ ਹੁਣ ਸ਼ੁੱਕਰਵਾਰ ਦਾ ਸ਼ੁੱਕਰਵਾਰ ਦੇ ਦਿਨ ਹੁੰਦਾ ਨਾ ਪਾਠ- ਜਿਸ ਤਰ੍ਹਾਂ ਹੁਣ ਤੁਸੀਂ ਗਏ ਤੇ ਤੁਹਾਡੀ ਵਾਰੀ ਲੱਗ ਜਾਂਦੀ ਹੈ। ਹੁਣ- ਜਿਸ ਤਰ੍ਹਾਂ ਹਰ ਸ਼ੁੱਕਰਵਾਰ ਪਾਠ ਹੋਣਾ ਤੇ ਇੱਕ ਹੀ ਬੰਦਾ ਨੀ ਵਾਰੀ ਦਿੰਦਾ ਰਹੇਗਾ ਨਾ। ਇੱਕ ਬੰਦੇ ਨੇ ਅੱਜ ਦਿੱਤੀ ਦੂਸਰੇ ਦੂ ਦੂਜੇ ਨੇ ਅਗਲੇ ਵਾਰੀ ਦਿੱਤੀ। ਤੀਜੇ ਨੇ ਫਿਰ ਅਗਲੀ ਵਾਰੀ ਦਿੱਤੀ। ਇਸ ਤਰ੍ਹਾਂ ਕਰਕੇ ਵਾਰੀ ਚੱਲਦੀ ਏ।
ਕੋਈ ਵੀ ਦੇ ਸਕਦਾ?
ਹਾਂ ਕੁਛ ਵੀ ਪ੍ਰਸ਼ਾਦ ਦੇ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਗੱਲ ਨੀ ਹੈਗੀ। ਕੋਈ ਵੀ ਪ੍ਰਸ਼ਾਦ ਤੁਸੀਂ ਦੇ ਸਕਦੇ ਹੋ। ਪ੍ਰਸ਼ਾਦ ਦੀ ਕੋਈ ਗੱਲ ਨੀਂ ਹੈਗੀ ਕੋਈ ਵੀ ਪ੍ਰਸ਼ਾਦ ਦੇ ਸਕਦੇ ਹੋ ਤੁਸੀਂ। ਚਾਹੇ ਤੁਸੀਂ ਬਿਸਕਿਟ ਨਮਕੀਨ ਦੇ ਦੋ- ਚਾਹੇ ਤੁਸੀਂ ਕੋਈ- ਜ ਜਿਸ ਤਰ੍ਹਾਂ ਇਹ ਹੈਗਾ ਐ ਤੁਹਾਡੀ ਹਮ ਮੌ- ਮਿੱਠੇ ਜਗ੍ਹਾ ਨਮਕੀਨ ਜਵੇ ਬਣਾ ਦੇ। ਤੇ ਪੋਹਾ ਬਣਾ ਦਿੱਤਾ। ਕੁਛ ਵੀ ਬਣਾ ਲੋੋ। ਲੋਕੀ ਤੇ ਬਾਹਰੋਂ ਸਮੋਸੇ ਬ੍ਰੈਡ ਪਕੋ- ਪਕੌੜੇ ਸੈਂਡਵਿਚ ਬੜੀਆਂ ਚੀਜ਼ਾਂ ਵੰਡਦੇ ਨੇ। ਬੜੀਆਂ ਚੀਜ਼ਾਂ ਬਾਬਾ ਜੀ ਦੀ ਬੜੀ ਮਿਹਰ ਹੈਗੀ ਏ।
ਹਾਂਜੀ ਹਾਂਜੀ ਔਰ ਇਹ ਚਹੀਦਾ ਕਿ ਕ ਕਿਵੇਂ ਹੁੰਦਾ ਐ।
ਚਾਹ ਪ੍ਰਸ਼ਾਦ ਵਾਸਤੇ ਤਾਂ ਤੁਹਾਨੂੰ ਦੁੱਧ ਦੇਣਾ ਹੈ ਜਿਸ ਤਰ੍ਹਾਂ ਤੁਸੀਂ ਦੁੱਧ ਦੋਗੇ ਦੁੱਧ ਚਾਹ ਦੀ ਪੱਤੀ ਚੀਨੀ ਇਹ ਸਾਰੀਆਂ ਚੀਜ਼ਾਂ ਦਓਗੇ ਉਹ ਆਪਣੇ ਆਪ ਚਾਹ ਉੱਥੇ ਬਣਾ ਲੈਂਦੇ ਨੇ ਤੁਸੀ ਤੁਸੀਂ ਕੁਛ ਨੀ ਕਰਨਾ ਉਹਦੇ ਚ
ਅੱਛਾ
ਇਹ ਸਮਾਨ ਸੁੱਕਾ ਸਮਾਨ ਦੇ ਦੋ ਤੇ ਉਹ ਬਣਾ ਦਿੰਦੇ ਨੇ ਗਿਆਨੀ ਜੀ ਉੱਥੇ ਜਾਂ ਕੋਈ ਕਿਹੜੀ ਵੀ ਸੰਗਤ ਜਿਹੜੀ ਸੇਵਾ ਕਰਨ ਚ ਇੰਟਰਸਟਡ ਹੋਏਗੀ ਉਹ ਬਣਾ ਦੇਵੇਗੀ ਹੋਰ ਦੱਸੋ ਹੁਣੇ ਕੀ ਹੋ ਰਿਹਾ
ਕੁਛ ਨਹੀਂ
ਹੂੰ ਸਵੇਰ ਦਾ ਟਾਈਮ ਨਾ ਉਹੀ ਉਹ ਕੰਮਾਂ ਦਾ ਟਾਈਮ ਆਗਾ ਹੁਣ।
ਕੰਮਾਂ ਕੰਮਾਂ 'ਚ ਨਿਕਲ ਜਾਂਦਾ। ਤੁਸੀਂ ਕੀ ਕਰਦੇ ਪਏ ਹੋ।
ਹੈਲੋ ਮੇਰੀ ਆਵਾਜ਼ ਆਉਂਦੀ ਹੈ ਤੁਹਾਨੂੰ
ਤੁਸੀਂ ਕੀ ਕਰਦੇ ਪਏ ਹੋ।
ਮੈਂ ਵੀ ਹੁਣ ਨਾਸ਼ਤਾ ਪਾਣੀ ਬਣਾਵਾਂਗੀ ਹੁਣ ਹਸਬੈਂਡ ਦੇ ਜਾਣ ਦਾ ਟਾਈਮ ਹੁੰਦਾ ਪਿਆ ਏ।
ਹਾਂਜੀ।
ਨਿਆਣੇ ਹਲੇ ਉੱਠੇ ਨਹੀਂ। ਛੁੱਟੀਆਂ ਚੱਲਦੀਆਂ ਪਈਆਂ ਨੇ।
ਅਭ ਤਾਂ ਖ਼ਤਮ ਹੋਣੇ ਵਾਲੀ ਹੋਂਗੀ।
ਹੈਂਜੀ।
ਹੁਣ ਤੇ ਖਤਮ ਹੋਣ ਵਾਲੀ ਹੋਂਗੀ।
ਹਾਂ ਹੁਣ ਸਕੂਲ ਹਾਂ ਛੁੱਟੀਆਂ ਖਤਮ ਹੋਣ ਵਾਲੀਆਂ ਨੇ। ਸਕੂਲੇ ਫਿਰ ਜਾਣਾ ਹੋਏਗਾ ਫੇਰ ਉਹੀ ਉਹ ਰੂਟੀਨ ਸ਼ੁਰੂ ਹੋ ਜਾਣਾ ਏ।
ਵਧੀਆ ਵਧੀਆ।
ਇਹ ਵੀ ਦਸ ਵਜੇ ਤੱਕ ਜਾਂਦੇ ਨੇ ਨਾ ਫੇਰ ਮੈਂ ਤੇ ਹੌਲੇ ਹੌਲੇ ਕੰਮ ਕਰ ਲੈਂਦੀ ਹਾਂ। ਜਿਸ ਤਰ੍ਹਾਂ ਹੁਣੇ ਤਬੀਅਤ ਵੀ ਥੋੜ੍ਹੀ ਇਸ ਤਰ੍ਹਾਂ ਹੀ ਚੱਲਦੀ ਪਈ ਹੈ ਨਾ ਅੱਜ ਪਾਠ ਤੇ ਵੀ ਜਾਣਾ ਆ ਫਿਰ ਹੂੰ ਧਿਆਨ ਤੇ ਰੱਖਦੀ ਪਈ ਆ।
ਐੱਦਾ ਐੱਦਾ ਕਿਵੇ ਚਲੇਗਾ।
ਨਹੀਂ ਨਹੀਂ ਠੀਕ ਆ ਵੈਸੇ ਹੁਣ ਪਹਿਲੇ ਤੋਂ ਤੂੰ ਮੇਰੀ ਹਾਂ ਉਹੀ ਉਹ ਸੋਚਦੀ ਪਈ ਸੀ ਜੂਸ ਨਾਰੀਅਲ ਪਾਣੀ ਪਿਆ ਕਰਾਂ ਜਰਾ।
ਟਾਈਮਿੰਗ ਕੀ ਹੈ ਵਾ ਕੀ ਹੈਗਾ।
ਹੈਲੋ।
ਟਾਈਮਿੰਗ ਕੀ ਹੈ।
ਕਿਦਾ।
ਸੁਖਮਨੀ ਸਾਹਿਬ ਜੀ ਦਾ।
ਸਾਢੇ ਤਿੰਨ ਵਜੇ ਤੋਂ ਇੱਥੇ ਸਾਡੇ ਗੁਰਦੁਆਰੇ ਤੇ ਸਾਢੇ ਤਿੰਨ ਤੋਂ ਸ਼ੁਰੂ ਹੁੰਦਾ ਹੈ।
ਸਾਢੇ ਤਿੰਨ ਤੋਂ ਸ਼ੁਰੂ ਹੁੰਦਾ ਔਰ ਜਾਂ ਉਹ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ।
ਹਾਂ ਦੁਪਹਿਰੇ ਸਾਢੇ ਤਿੰਨ ਵਜੇ।
ਦੁਪਹਿਰੇ।
ਦੁਪਹਿਰੇ ਸਾਢੇ ਤਿੰਨ ਵਜੇ ਸ਼ੁਰੂ ਹੁੰਦਾ ਏ। ਸਾਢੇ ਪੰਜ ਵਜੇ ਤੱਕ ਸਮਾਪਨ ਮਤਲਬ ਸਭ ਕੁਛ ਹੋ ਜਾਂਦਾ ਹੈ ਆਪਣਾ ਉਹਦੇ ਬਾਅਦ ਤੁਸੀਂ ਆਰਾਮ ਨਾਲ ਘਰ ਆ ਜਾਓ। ਫਿਰ ਘਰ ਆ ਕੇ ਆਪਣੇ ਜਿਹੜੇ ਕੰਮ ਹੈ ਹਾਂ ਹੁੰਦਾ ਹੀ ਹੈ ਨਾ ਇੱਕ ਡੇਢ ਘੰਟਾ ਤਾਂ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਲੱਗਦਾ ਹੀ ਹੈ। ਉਹਦੇ ਬਾਅਦ ਉਹੀਓ ਜਿਹੜਾ ਲੰਗਰ ਚਾਹ ਇਹ ਕਰਕੇ
ਤਦ ਤੱਕ ਹਾਂ ਤਦ ਲਗ ਜਾਣਾ ਐ ਉਹ ਇੱਕ ਹਾਂਜੀ ਹਾਂਜੀ।
ਬੜਾ ਚੰਗਾ ਮੰੰਦੀ ਸ਼ਾਂਤੀ ਬੜੀ ਹੈ।
ਸਈ ਕੈਂਦੇ ਪਏ ਓ।
ਹਮ, ਤਾਂਹੀਓ ਮਨ ਦੀ ਸ਼ਾਂਤੀ ਬੜੀ ਹੈ ਹੋਰ ਕਿਹੜਾ ਕਿਹੜਾ ਪਾਠ ਕਰਦੇ ਤੁਸੀਂ।
ਜਪਜੀ ਸਾਹਿਬ ਜੀ ਦਾ ਪਾਠ ਵੀ ਕਰਦੀ ਹਾਂ ਮੈਂ ਉਹ ਮੈਨੂੰ ਆਦਾ ਹੈ ਥੋੜ੍ਹਾ। ਹੈਲੋ ਹੈਲੋ ਮੈਂ ਕਹਿੰਦੀ ਪਈ ਹਾਂ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਆ ਆਦੀ ਪਈ ਆ ਆਂਦੀ ਪਈ ਆ।
ਹੂੰ
ਮੈਂ ਕਹਿ ਰਹੀ ਸੀ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਦੀ ਹਾਂ।
ਹਾਂ ਜਪਜੀ ਸਾਹਿਬ ਦਾ ਪਾਠ ਵੀ ਬੜਾ ਸੋਹਣਾ ਹੁੰਦਾ ਐ।
ਹਾਂਜੀ। ਪਰ ਇਹ ਇਹ ਮੇਰੇ ਲਈ ਇਹ ਮੇਰੇ ਲਈ ਕੁਛ ਨਿਆ ਹੈ।
ਸੁੁਖਮਨੀਂ ਸਾਹਿਬ ਦਾ ਪਾਠ?
ਹਾਂਜੀ।
ਅੱਛਾ ਜੀ, ਅੱਛਾ ਜੀ।
ਤਾਂ ਈ ਮੈਨੂੰ ਟਾਈਮ ਲੱਗਦਾ ਪਿਆ ਵੀ ਸਮਝਨੇ, ਸਮਝਨੇ ਵਸ ਵਾਸਤੇ।
ਤੁਸੀਂ ਮੇਰੇ ਨਾਲ ਗੱਲ ਕਰਦੇ ਰਿਆ ਕਰੋ ਨਾ, ਮੈਂ ਤੁਹਾਨੂੰ ਥੋੜੀ ਥੋੜ੍ਹੀ ਚੀਜ਼ ਇਹਨਾਂ ਦੀ ਸਮਝਾ ਦੇਵਾਂਗੀ, ਕੁਛ ਅੱਛ ਪਦੀ ਦੇ, ਸਲੋਕ ਵੀ ਤੁਹਾਨੂੰ ਸਮਝਾ ਦਵਾਂਗੀ। ਵੀ ਇਸ ਤਰ੍ਹਾਂ ਪੜ੍ਹਦੇ ਨੇ
ਮੈਨੂੰ ਪਤਾ ਚੱਲਿਆ ਐ ਨਾ ਤ, ਤੁਸੀ ਵੀ ਆਂਦੇ ਰਹਿੰਦੇ ਓ ਔਰ ਤੁਸੀ, ਇਹੀ ਕੋਲ 'ਚ ਰਹਿੰਦੇ ਤੋਂ ਤਾਂ ਮੈਂ, ਤਾਂ ਮੈਂ ਪੁੂਛ ਲਿਆ ਕਰੂੰਗੀ ਤੁ ਤੁਹਾਨੂੰ।
ਪੁੱਛ ਲਿਆ ਕਰੋ, ਪੁੱਛ ਲਿਆ ਕਰੋ, ਕੋਈ ਕੋਈ ਗੱਲ ਨੀ। ਮੈਂ ਤੁਹਾਨੂੰ ਦੱਸ ਦੇਵਾਂਗੀ, ਕੋਈ ਦਿੱਕਤ ਨਹੀਂ।
ਹਾਂਜੀ।
ਹੋਰ, ਚਾਹ ਪਾਨੀ ਹੋ ਗਿਆ ਤੁਹਾਡਾ?
ਹਾਂਜੀ ਬਸ ਵਈ, ਕਰਦੀ ਪਈ ਆਂ।
ਉਓਹੀਓ ਕਰਦੇ ਪਏ ਓ?
ਤੁਹਾਡਾ ਹੋ ਗਿਆ? ਹੈਲੋ। ਹੈਲੋ।
ਹੋਰ ਦੱਸੋ?
ਮੈਂ ਕੇਰੀ ਪਈ ਆਂ, ਤੁਹਾਡਾ ਹੋ ਗਿਆ ਚਾਏ ਪਾਨੀ?
ਹਾਂ ਚਾਹ ਤੇ ਬ ਬਨਾ ਦਿੱਤੀ, ਸਾਡੇ ਗੁਰੂ ਜੀ ਹਗੇ ਨੇ ਨਾ, ਉਹਨਾਂ ਨੂੰ ਭੋਗ ਲਗਾਂਦੇਆਂ ਪਹਿਲੇ ਸਵੇਰੇ ਉੱਠ ਕੇ ਚਾਹ ਦਾ ਫੇਰ ਉਹੀ ਉਹ ਚਾਹ ਫਿਰ, ਅਸੀਂ ਆਪਸ ਚ ਵੰਡ ਕੇ ਪੀ ਲੈਂਨੇ ਆਂ।
ਅੱਛਾ, ਅੱਛਾ।
ਹੁਨ ਸਬਜ਼ੀ ਸੁਬਜੀ ਬਨਾਈਏ ਓ ਕੁੜੀ ਨੇ ਵੀ ਜਾਨਾ ਏ ਨਾ।
ਹਾਂਜੀ, ਹਾਂਜੀ।
ਉਹ ਵੀ ਅੱਜ ਕੱਲ ਥੋੜਾ ਕੁਛ ਕੰਮ, ਨਿਕ ਪਈ ਹੈ ਤੇ ਉੱਥੇ ਜਾਂਦੀਏ।
ਹ, ਹਾਂਜੀ, ਹਾਂਜੀ, ਹਾਂਜੀ।
ਜਿਸ ਤਰ੍ਹਾਂ ਬੱਚੇ ਕਰਦੇ ਹੀ ਨੇ, ਕੁੱਛ ਨਾ ਕੁੱਛ ਛੁੱਟੀਆਂ 'ਚ'। ਸਿੱਖਦੇ ਰਹਿੰਦੇ ਨੇ, ਤਾਂ ਉਹਦੇ ਵਾਸਤੇ ਨਾਸ਼ਤਾ ਈ ਬਨਾੰਦੀ ਪਈ ਸੀ।
ਹਾਂਜੀ। ਘਰ 'ਚ' ਖਾਲੀ ਬੈਠਨਾ ਵੀ ਨਹੀਂ ਚਾਈਂਦਾ।
ਹਾਂ ਹੈਲੋ?
ਅੱਛਾ, ਅੱਛਾ। ਹਾਂਜੀ ਹਾਂਜੀ, ਤੋਡੀ ਆਵਾਜ਼ ਨਾ ਕੱਟਦੀ ਪਈ ਐ ਮੈਂ, ਤੋਂਨੂੰ ਥੋੜ੍ਹੀ ਦੇਰ 'ਚ' ਕਰਾਂ?
ਹਾਂਜੀ ਹਾਂਜੀ ਕੋਈ ਗੱਲ ਨੀ, ਸਰ
ਹਾਂਜੀ। ਤੁਸੀਂ ਵੀ ਥੋੜ੍ਹਾ ਕੰਮ ਕਰ ਲਓ, ਅਸੀਂ ਵੀ ਕੰਮ ਕਰ ਲਦੇ ਐ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।